ਹੈਲੋ। ਹੈਲੋ ਹਾਂਜੀ
ਹਾਂ ਵਧੀਆ ਤੁਸੀਂ ਸੁਨਾਓ?
ਮੈਂ ਤਾਂ ਵਧੀਆ ਤੁਸੀਂ ਸੁਣਾਓ ਕੀ ਕਰਦੇ?
ਕੁਛ ਨੀ ਬੈਠੇ।
ਹੋਰ ਸਬਜੀ-ਸੁਬਜੀ ਬਣਾ ਲੀ ਕੀ ਬਣਾਇਆ ਅੱਜ ਕਰ
ਨਈ ਅਸੀਂ ਨਾ ਅੱਜ ਗੁਰਦੁਆਰੇ ਗਏ ਸੀਗੇ। ਅਸੀਂ ਲੰਗਰ ਪ੍ਰਸ਼ਾਦਾ ਉੱਥੇ ਹੀ ਛੱਕ ਕੇ ਆਏ ਆ।
ਅਛਾ ਜੇੜੇ ਮੈਂ ਤੁਹਾਡੇ ਸੂਟ ਸੀਤੇ ਸੀ ਉਹ ਬਧੀਆ ਆਏ ਫੀਟਿਂਗ।
ਹਾਂਜੀ-ਹਾਂਜੀ ਬੋਤ ਵਧੀਆ ਆਏ ਹਾਂ ਸਾਰਿਆਂ ਨੇ ਪਸੰਦ ਕੀ ਤੁਹਾਡੇ ਸੂਟ
ਅੱਛਾਾ ਹੋਰ ਸੁਣਾ ਹੋਰ ਹੇਮਕੁੰਟ ਸੈਬ ਦੀ ਯਾਦ ਆਉਂਦੀ ਐ।
ਹਾਂਜੀ-ਹਾਂਜੀ ਤੁਸੀਂ ਵੀ ਗਏ ਦੇ ਸੀ ਹੈਨਾ।
ਹਾਂ ਅਸੀਂ ਵੀ ਗਯੇ ਹੋਏ ਸੀ।
ਕਿੱਧਰ ਦੀ ਹੋਈ ਯਾਤਰਾ?
ਯਾਤਰਾ ਤਾਂ ਬੋਹਤ ਵਧੀਆ ਰਈ। ਹੋਰ ਨਾ ਦਿੱਕਤ ਤੇ ਕੋਈ ਨਹੀਂ ਹੋਈ ਸੋਨੇ ਦਾ ਏਰਿੰਗ ਜ ਗਵਾ ਲਿਆ ਆਪਣਾ ਉੱਥੇ ਉੱਥੇ ਡਿੱਗਿਆ ਜਿੱਥੇ ਆਪਾ ਉਤਰਾ ਖੰਡ ਨੀ ਆਂਦਾ। ਬਸ ਵਧੀਆ ਹੀ ਰਿਹਾ ਉਥੇ ਜਾ ਕੇ ਇੱਕ ਏਰਿਗ ਮੇਰਾ ਗਿਰ ਗਿਆ। ਚਲੋ ਹੋਰ ਨਾ-ਨਾ ਬਾਬੇ ਨੂੰ ਚੜਾ ਆਏ ਹੋਰ ਹੁਣ ਨਵੇਂ ਵੀ ਬਣਵਾ ਲਏ। ਚਲ ਮੈਂ ਮੰਮੀ ਨੂੰ ਦਿਖਾਉਣੇ ਸੀ ਮੈਂ ਮੁੱਲ ਹੀ ਓ-ਓ ਨੀ ਦਿੱਤਾ ਉਹਦਾ ਮੁੱਲ ਪੁਆ ਲਿਆ। ਹੂੰ ਸਗੋਂ ਮੰਮੀ ਨੇ ਦਿਖਾਣੀ ਤੇ ਮੰਮੀ ਨੇ ਦਿਖਾਈ ਕੋਈ ਨਈ ਹੂੰ ਤੁਸੀਂ ਸੁਣਾਓ ਹੋਰ ਤੁਡੇ ਪਾ ਪ ਠੀਕ ਨੇ ਪੈ ਗਿਆ ਫਰਕ ਦਵਾਈ ਨਾਲ
ਹਾਂ ਫ਼ਰਕ ਹੈ ਮਾੜਾ ਮੋਟਾ ਹੁਨ
ਹੂੰ
ਹੋਰ ਕੱਪੜੇ ਸੀਂਣੇ ਪਏ।
ਕੱਪੜੇ ਤਰਪਾਈਆਂ ਕਰਦੀ ਪਈ ਸਟੂਲ ਦੀ ਤੇ ਬੈਠ ਕੇ
ਅੱਛਾ
ਹ ਮੁੰਡੇ ਦਾ
ਹਾਂਜੀ ਜਾਂਦਾ ਸਕੂਲ ਅੱਜ ਤੇ ਛੁੱਟੀ ਸੀ। ਕੱਲ ਸੈਚਰਡੇ ਸੰਡੇ ਦੀ ਛੁੱਟੀ ਸੀ ਨਾ।
ਅੱਛਾ ਚਲੋ ਵਧੀਆ ਪੜ੍ਹਦਾ ਨੰਬਰ ਵਧੀਆ ਆ ਗਏ।
ਹਾਂ ਠੀਕ-ਠੀਕ ਹੀ ਲਿਆਇਆ ਬੋਤ ਘੱਟ ਲਿਆ ਨੰਬਰ ਪਰ
ਵਧੀਆ ਟਿਊਸ਼ਨ ਤਾਂ ਲਗਣਾ ਇਨੂੰ
ਹੁਣ ਮਿਲੇਗੀ ਨਾ ਫਿਰ ਦੇਖਦੇ ਹਾਂ ਮਿਲ ਰਈ।
ਅੱਛਾ ਜੀ।
ਵੇਖਦੇ ਪਏ ਫਿਲਹਾਲ ਅਸੀਂ ਉੱਥੇ ਭੇਜਾਂਗੇ ਨਾ ਜਿੱਥੇ ਜਾਂਦਾ। ਜਿੰਨ ਤੱਕ ਮਿਲਦੀ ਨੀ ਫਿਰ
ਹੋਰ ਵੇਖੋ
ਪਰ ਜਾ ਰਿਆ ਨੀ ਜਿੱਦ ਫੜੀ ਮੈਂ ਨਈ ਜਾਊਂਗਾ। ਪਰ ਭੇਜਾਂਗੇ ਹੁਣ ਕੱਲ੍ਹ ਤੋਂ
ਜੇ ਵਧੀਆ ਪੜੂਗਾ ਨੰਬਰ ਵਧੀਆ ਆਣਗੇ। ਅੱਛਾ ਜੀ। ਹੋਰ ਚਲੋ ਠੀਕ ਹੈ ਫਿਰ ਤੁਸੀ ਆਪਣੇ ਸੂਟ ਅਸੀ